ਹੈਲੋ।
ਹੈਲੋ ਜੀ ਸਤਿ ਸ਼੍ਰੀ ਅਕਾਲ।
ਹਾਂਜੀ, 'ਸਤਿ ਸ਼੍ਰੀ ਅਕਾਲ ਜੀ'।
ਕੀ ਹਾਲ-ਚਾਲ?
ਕਿਉ
ਹੈਲੋ।
ਕੀ ਕਰ ਰਹੇ ਸੀ?
ਬਸ ਹੁਣੇ ਹੀ ਵਹਲੇ ਹੋ ਕੇ ਬੈਠੇ ਹਾਂ, ਅੱਜ ਬਹੁਤ ਬਿਜੀ ਸੀਗੇ ਸਾਰਾ ਦਿਨ।
ਅੱਛਾ ਜੀ।
ਹੂੰ, ਬਹੁਤ ਦਿਨਾਂ ਬਾਅਦ ਆਏ ਸੀ ਨਾ ਰਾਤੀ ਤੇ ਫਿਰ ਅਜੱ ਸਾਰਾ ਦਿਨ ਕੰਮ ਹੀ ਕਰਦੇ ਰਹੇ।
ਹੈ ਹੀ ਹੈ, ਹੋਰ ਜਦੋਂ ਗਰਮੀ ਕਿਵੇਂ ਹੋ ਰਹੀ ਹੈ।
ਗਰਮੀ ਤਾਂ ਹੁਣ ਕਾਫ਼ੀ ਰਾਹਤ ਹੈ ਗਰਮੀ ਤੋਂ, ਹੁਣ ਤਾਂ ਇੱਥੇ ਮੀਂਹ ਬਹੁਤ ਪੈਂਦਾ ਪਿਆ
ਹਾਂਜੀ
ਹਾਂਜੀ।
ਵਗ ਲੈ ਰਹੇ ਹੋ ਗਰਮੀ ਇਏਡੀ ਪੈ ਰਹੀ ਹੈ ਅਜ ਕੱਲ ਸਵੇਰ ਛੇ ਵਜੇ ਧੁੱਕ ਨਿਕਲ ਜਾਂਦੀ ਹੈ ਹਨਾ।
ਹਾਂ ਹਾਂ, ਇਹ ਤਾਂ ਹੈ।
ਤੇ ਛੇਂ ਵਜੇ ਇੱਦਾਂ ਬੱਧਲ ਹੋ ਜਾਂਦੈ ਜਿਵੇਂ ਕਿ ਮਤਲਬ ਸਮਝੋ ਕਿ ਦੁਪਹਿਰ ਦੇ ਦਸ ਵਜੇ ਦੇ ਨੇ।
ਹਮ ਕਿਨ ਸਾਡੇ ਇੱਥੇ ਨਾ ਹੁਣ ਦੋ ਤਿੰਨ ਦਿਨ ਤੋਂ ਬਾਰਿਸ਼ਾਂ ਪੈਂਦੀਆਂ ਪਈਆਂ ਨੇ ਤਾਂ ਬੜਾ ਬਹੁਤ ਹੀ ਰਾਹਤ ਤੈ ਮੌਸਮ ਤੋਂ
ਹਮ ਇਧਰ ਮਤਲਬ ਕਿ, ਬਹੁਤ ਦਿੱਕਤ ਹੈਗੀ ਆ। ਕੱਲ ਬਾਰਿਸ਼ ਪਈ ਤੇ ਅ ਬਿਜਲੀ ਬੁਜਲੀ ਚਮਕੀ ਤੇ ਬੱਤੀਆਂ ਬੰਦ ਹੋ ਗਈਆਂ ਹੁਣ ਅੱਜ ਧੁਪ ਹੈਗੀ ਸੀ, ਇਹਡੀ ਧੁੱਪ ਸੀ। ਤੁਸੀਂ ਮੰਨੋਗੇ ਅਸੀਂ ਮਤਲਬ ਅਹ ਬਹੁਤ ਜ਼ਿਆਦਾ ਅਸੀਂ ਰੋਅਫਜ਼ਾੱ, ਸ਼ਰਬਤ ਵਗੈਰਾ ਪੀਤਾ ਆ।
ਅੱਛਾ, ਚਲੋ ਇਹ ਤੇ ਤੁਸੀਂ ਚੰਗਾ ਕੀਤਾ ਕਿਉਂਕਿ ਨਾ ਆਪਣੀ ਬੋਡੀ ਨੂੰ ਡੀਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ।
ਹਾਂਜੀ, ਉਹ ਤੇ ਹੈ ਹੀ ਏ
ਹੂੰ, ਕਿਉਂਕਿ ਦੇਖੋ ਪਾਣੀ ਦੀ ਕਮੀ ਜੇ ਸਰੀਰ ਚ ਹੋ ਜੇ ਬੜੀ ਦਿੱਕਤ ਹੋ ਜਾਂਦੀ ਔਰ ਦੇਖੋ ਉਹ ਐਸੀ ਕਮੀ ਹੁੰਦੀ ਕਿ ਸਾਨੂੰ ਨਾ ਇੰਨੀ ਛੇਤੀ ਮਹਿਸੂਸ ਪਾਨੀ ਅਸੀ ਹੈ। ਏਸ ਤਰ੍ਹਾਂ ਹੀ ਜਿਹੜਾ ਪੀਂਦੇ ਰਹਿੰਦੇ, ਅਸੀਂ ਸੋਚਦੇ ਕਿ ਨਹੀਂ ਪੂਰਤੀ ਹੁੰਦੀ ਪਈ ਏ, ਲੇਕਿਨ ਨਹੀ ਬਹੁਤ ਚੰਗਾ ਆਪਣੀ ਬੋਡੀ ਨੂੰ ਡੀਹਾਈਡਰੇਟ ਰੱਖਣਾ, ਸ਼ਿਕੰਜਵੀ ਹੋ ਗਈ, ਓਰੇਂਜ ਜੂਸ ਸੋ ਗਿਆ ਜਾਂ ਫਿਰ
ਰੋਹ ਆਫਜ਼ਾ ਹੋ ਗਿਆ, ਅੱਜ ਕੱਲ੍ਹ ਆਮ ਪੰਨਾ ਬੜਾ ਚਲਿਆ ਦੈ।
ਹਾਂ ਹਾਂ, ਆਮ ਪੰਨਾ ਵੀ ਨਾ ਜਿਹੜਾ ਠੰਡਾ ਬਹੁਤ ਹੁੰਦਾ ਹੈ। ਹਮ ਚੰਗੀ ਹੈ ਚੰਗਾ ਵੀ ਚੰਗਾ ਵੀ ਹੁੰਦਾ ਸਰੀਰ ਲਈ, ਉਹ ਠੰਡਾ ਹੁੰਦਾ
ਚੰਗੀ ਚੀਜ਼ ਹੁੰਦੀ ਹੈ ਸਰੀਰ ਨੂੰ ਨਿੰਬੂ ਪਾਣੀ, ਰਸਨਾ, ਰੂਹਹਫਜਾ, ਆਮ ਪਨਾ ਹੋਰ ਤੁਸੀਂ ਟੈਂਗ ਲੇਲੋ, ਗਲੂਕੋਨ ਡੀ ਲੈਲੋ, ਉਹ ਆਰ ਐਸ ਦਾ ਘੋਲ ਲੈ ਲੋ
ਹਾਂ ਬਿਲਕੁਲ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਇਹ ਸਾਰੀਆਂ ਚੀਜ਼ਾਂ ਓ ਆਰ ਐਸ ਕੁਛ ਵੀ ਨਾ ਮਿਲੇ ਤੇ ਮੈਂ ਕਹਦੀ ਹਾਂ ਓ ਆਰ ਐਸ ਆਪਣੇ ਨਾਲ ਜ਼ਰੂਰ ਰੱਖੋ। ਉਹ ਉਹੀ ਥੋੜਾ, ਥੋੜਾ ਪਾਣੀ ਬੱਚਿਆਂ ਦਾ ਇੱਕ ਵੱਡੇ ਤੇ ਚਲੋ ਪਾਣੀ ਪੂਣੀ ਪੀ ਲੈਂਦੇ ਨੇ ਪਰ ਬੱਚਿਆਂ ਦਾ ਬੜਾ ਉਹ ਹੁੰਦਾ ਬੱਚੇ ਨੀ ਪਾਉਦੀ ਪੀ ਪਾਉਂਦੇ ਨੇ ਜ਼ਿਆਦਾ ਹੋਰ ਇਹ ਕੁੱਛ ਐਡ ਕਰਦੋ ਨਾ ਤੁਸੀਂ ਆਓ ਹੋਰ ਨਖਰੇ ਕਰਦੇ ਨੇ ਤਾਂ ਇਸ ਕਰਕੇ ਇਸ ਟਾਈਮ 'ਚ ਨਾ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਹੈ।
ਹ
ਹੋਰ ਸੁਣਾਓ, ਕਿੱਦਾਂ ਦੇ ਨੇ ਸਾਡੇ ਮੰਮੀ-ਡੈਡੀ
ਮੰਮੀ ਡੈਡੀ, ਕੁਛ ਵੀ ਨੀ, ਗਰਮੀ ਇੰਨੀ ਹੈਗੀ ਹੈ। ਪਾਣੀ ਪੀ ਪੀ ਕੇ, ਢਿਡ ਆਫਰੇ ਪਏ ਨੇ। ਕਿੰਨਾ ਪਾਣੀ ਪੀ, ਇਨਸਾਨ ਦੇ ਵਿੱਚ ਗਰਮੀ ਇੰਨੀ, ਪਸੀਨਾ ਇੰਨਾ ਆਉਂਦਾ, ਪਾਣੀ ਗਰਮੀ ਪਸੀਨਾ ਪਾਣੀ ਦੀ ਪਿਆਸ ਵੀ ਨੀ ਬੁਜਦੀ ਹੈਗੀ, ਠੰਡਾ ਪਾਣੀ ਪਿਔ ਦੰਦਾ ਦੁੰਦਾ ਨੂੰ ਲੱਗਦਾ ਏ ਇਨਸਾਨ ਦੇ, ਗਰਮ ਪਾਣੀ ਪਿਔ ਪਿਆਸ ਨੀ ਬੂਝਦੀ ਕੀ ਕੀਤਾ ਜਾਏ, ਅੱਜ ਕੱਲ੍ਹ ਸਰੀਰਾਂ ਦੇ ਬੜੇ ਬੁਰੇ ਹਾਲ ਹੋ ਚੁੱਕੇ ਨੇ, ਗਰਮੀ ਦੇ ਵਿੱਚ
ਬਿਲਕੁਲ, ਬਿਲਕੁਲ ਅੱਜ ਕੱਲ ਤਾਂ ਇਹ ਵੀ ਨ ਨਹੀਂ ਕਹਿ ਸਕਦੇ, ਵੀ ਬੰਦਾ ਬੁੱਢਾ ਸੀਗਾ ਬੱਚਿਆਂ ਨੂੰ ਅੱਜ ਕੱਲ ਪਤਾ ਨਹੀ ਕਿਹੜੀਆਂ ਕਿਹੜੀਆਂ ਬਿਮਾਰੀਆਂ, ਕਿਹੜੀਆਂ ਕਿਹੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ, ਸ਼ੂਗਰ ਦੇਖ ਲੋ, ਬੀ ਪੀ ਦੇਖ ਲਓ ਤੇ ਇਸ ਕਰਕੇ ਨਾ, ਬੱਚਿਆਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ।
ਬਿਲਕੁਲ, ਬਿਲਕੁਲ, ਔਹੀ ਏ ਨਾ ਕੋਟਨ ਦੇ ਕੱਪੜੇ ਯਾਰ ਜਿੰਨੇ ਪਾਓ ਓਨੇ ਚੰਗੇ ਹੈਗੇ ਨੇ, ਪਰ ਕੀ ਕਰੀਏ, ਕੋਟਨ ਦੇ ਕੱਪੜੇ ਰੰਗ ਫੇਟ ਹੋ ਜਾਂਦੇ ਨੇ, ਫਿਰ ੳਹ ਲੱਗਦੇ ਨੇ ਭੱਦੇ ਕੱਪੜੇ। ਪਰ ਸਕੂਨ ਜੋ ਮਿਲਦਾ ਨਾ ਕੋਟਨ ਦੇ ਕੱਪੜੇ ਚ, ਉਹ ਕਿਸੇ ਚ ਨਹੀਂ ਮਿਲਦਾ ਹੈਗਾ।
ਹਾਂ, ਇਹ ਤਾਂ ਹੈ। ਮੈਂ ਤਾਂ ਦੇਖੋ ਇਸ ਤਰ੍ਹਾਂ ਦੀ ਪਰਵਾਹ ਹੁਣ ਕਰਦੀ ਨੀ, ਘਰ ਬਹਿ ਕੇ ਤੇ ਜੋ ਮਰਜ਼ੀ ਪਾਏ ਚਲੋ ਆਪਣਾ। ਮੈਂ ਤਾਂ ਬਿਲਕੁਲ ਸਿੰਪਲ ਸਾਦਾ ਦੋ, ਚਾਰ ਸੂਟ ਰੱਖੇ ਹੋਏ ਨੇ, ਜਿਹੜੇ ਜੀ ਤੁਸੀਂ ਠੀਕ ਕਿਆ ਬਿਲਕੁਲ ਕੀ ਉਹ ਫੇਂਟ ਹੋ ਜਾਂਦੇ ਨੇ ਜਲਦੀ। ਕੋਟਨ ਦੇ, ਪਰ ਆਪਣੇ ਘਰ ਦੇ ਅੰਦਰ ਕਿਹਨੇ ਵੇਖਣੈ, ਆਪਣਾ ਆਰਾਮ ਨਾਲ ਪਾ ਕੇ ਬਈ ਜੋ ਕੰਮ ਕਰੀ ਜਾਓ। ਮੇਰੇ ਤੋਂ ਉਹ ਦੇਖੋ, ਜ਼ਿਆਦਾ ਟਾਈਟ ਕੱਪੜੇ ਵੀ ਨਹੀ ਪਾਏ ਜਾਂਦੇ ਨੇ
ਹਾਂਜੀ।
ਜਿਸ ਤਰ੍ਹਾਂ ਕਈ ਲੋਕੀ ਬੜੇ ਫਿਟਿੰਗ ਦੇ ਕੱਪੜੇ ਪਾਉਂਦੇ ਨੇ ਨਾ, ਮੈਂ ਨੀ ਪਾ ਸਕਦੀ, ਮੈਨੂੰ ਬਿਲਕੁਲ ਲੂਜ ਲੂਜ ਕੋਟ ਕੋਟਣ ਵਾਲੇ ਕਪੜੇ ਹੀ।
ਵਾਲਾ ਹੈਗਾ ਹੈ, ਮੈਂ ਵੀ ਨਹੀਂ ਪਾ ਸਕਦੀ ਫਿਟਿੰਗ ਦੇ ਕੱਪੜੇ ਪਰ ਯਾਰ ਗਰਮੀ ਇੰਨੀ ਹੁੰਦੀ ਹੈ, ਕੀ ਕੀਤਾ ਜਾਏ, ਗਰਮੀ ਵਿੱਚ ਥ ਨਾ ਇੰਨੇਪਾਏ ਜਾਂਦੇ ਹੈਗੇ ਆ
ਦੀ ਬਿਲਕੁਲ ਟਾਈਟ ਫਿਟਿੰਗ ਦੇ ਕੱਪੜੇ ਨਾ, ਮੇਰੇ ਕੋਲੋ ਨੀ ਪਾ ਹੁੰਦੇ।
ਹ ਹਮ
ਉਹੀ ਮੇਰੇ ਹਸਬੈਂਡ ਰਾਤੀ ਕਹਿ ਰਹੇ ਸੀ, ਕਿ ਏ ਸੀ ਚੱਲ ਦੈ, ਕੂਲਰ ਚੱਲਦੈ, ਤਾਂ ਵੀ ਤੈਨੂੰ ਇੰਨੀ ਗਰਮੀ ਮੈਂ ਕਿਹਾ ਮੇ ਮੈਨੂੰ ਪਤਾ ਨੀ ਕਿਉਂ, ਹਿਮਿਡਿਟੀ ਹੁੰਦੀ ਪਈ ਹੈ ਬਹੁਤ ਜ਼ਿਆਦਾ ਉਹਦੀ ਦਿੱਕਤ ਹੁੰਦੀ ਪਈ ਏ ਮੈਨੂੰ, ਰਾਤੀ ਮੈਨੂੰ ਬੜੀ ਤਕਲੀਫ਼ ਹੋ ਗਈ ਸੀਗੀ।
ਬਿਲਕੁਲ, ਬਿਲਕੁਲ।
ਹ
ਆਦੀ ਏ ਨਾ। ਮਤਲਬ ਸਾਹ ਲੈਣ ਦੀ ਵੀ ਜਗ੍ਹਾ ਨੀ ਹੁੰਦੀ, ਕਿ ਮਤਲਬ ਕਿੱਥੋਂ ਖੁੱਲ੍ਹਾ ਕਰੇ ਇਨਸਾਨ ਕੱਪੜਾ
ਹ
ਉਹ ਸਾਡੇ ਕੋਲ ਪਾਏ ਨਹੀ, ਸਾਡੇ ਕੋਲ ਢੀਲੇ ਕੱਪੜੇ ਕੱਪੜੇ ਦੇਦੋ, ਲੋਵਰ ਦੇਦੋ, ਟੋਪ ਦੇਦੋ, ਟੀ ਸ਼ਰਟ ਦੇਦੋ।
ਬਿਲਕੁਲ ਮੈਂ ਪਾਏ ਦੇਖਦੀ ਆ ਨਾ, ਮੈਂ ਸੋਚਦੀ ਹਾਂ, ਕਿ ਹਾਏ ਰੱਬਾ ਕਿਸ ਤਰ੍ਹਾਂ ਪਾਇਆ ਹੋਏਗਾ, ਸਾਹ ਨੀ ਸਾਹ ਨੀ ਘੁੱਟਦਾ ਹੈਯੇਗਾ ਇਹਦਾ ਮੈਨੂੰ ਨਾ ਕਿਸੇ ਨੂੰ ਦੇਖ ਕੇ ਵੀ ਘਬਰਾਹਟ ਹੋ ਜਾਂਦੀ ਐ, ਇਸ ਤਰ੍ਹਾਂ ਕਿਸੇ ਨੇ ਪਾਇਆ ਹੋਇਆ ਥਹੁਤ ਟਾਇਟ
ਅੱਛਾ ਜੀ।
ਹੋ ਸਕਦਾ ਉਹਨੂੰ ਸਾਹ ਨੀ ਕੁੱਟਦਾ ਹੋਏਗਾ। ਕਿਉਂਿ ਕ ਇਹ ਲੋਕ ਬਿਲਕੁਲ ਕਈ ਲੋਕੀ ਬਿਲਕੁਲ ਟਾਈਟ ਫਟਿੰਗ ਪਾਉਦੇ ਨੇ, ਗਰਮੀ ਚ ਥੋੜਾ ਜਿਹਾ ਖੁੱਲ੍ਹਾ ਮੈਂ ਤੇ ਬੱਚਿਆਂ ਨੂੰ ਵੀ ਨੀ ਪਾਉਂਦੀ ਆਂ ਜਏ ਖੁੱਲੇ, ਖੁੱਲੇ ਕੱਪੜੇ ਪਾਉਂਦੀਆਂ ਕਿਉਕਿ ਭਾਈ ਦੇ ਲਈ ਵੀ ਇਕ ਚੀਜ਼ ਹਾਂਜੀ ਆਈਡੀਅਲੀ ਵੀ ਇਹ ਚੀਜ਼ ਠੀਕ ਹੈ, ਕਿ ਨਾ ਕੱਪੜੇ ਹਮੇਸ਼ਾ ਨਾ ਲੂਜ ਪਾਉਣੇ ਚਾਹੀਦੇ, ਕਿਉਂਕਿ ਬਲੱਡ ਸਰਕੂਲੇਸ਼ਨ ਨਾ ਸਾਡਾ, ਬਹੁਤ ਇਫੈਕਟ ਪੈਂਦੈ ਉਹਦੇ ਉੱਤੇ
ਹੈ ਹੀ ਹੈ
ਹੁੰ, ਅੱਜ-ਕੱਲ ਤਾਂ ਲੋਕੀ ਬਿਲਕੁਲ ਈ ਟਾਈਟ ਫਿਟਿੰਗ ਦੇ ਕੱਪੜੇ ਪਾਈ ਚੱਲਦੇ ਨੇ।
ਬਿਲਕੁਲ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਇੰਨੇ ਫਿਟਿੰਗ ਦੇ ਤੇ ਜਰਾਬਾਂ, ਗਰਮੀ ਦੇ ਵਿੱਚ ਲੋਕੀ ਜਰਾਬਾਂ ਪਾ ਕੇ ਫਿਰਦੇ ਨੇ, ਦੱਸੋ।
ਆ ਦੱਸ ਨ ਕੀ ਅੱਜ ਕੱਲ ਫੈਸ਼ਨ ਚਲੇਆ ਆ ਅੱਜ-ਕੱਲ੍ਹ ਟਰਾਂਸਪੇਰੈਂਟ ਜਰਾਬਾਂ ਵੀ ਆਂਦੀਆਂ ਨੇ, ਗੱਲੋਂ ਕੀ ਬਿਲਕੁਲ ਈ, ਆਪਣੇ-ਆਪ ਨੂੰ ਬਸ ਹਵਾ ਪਾਣੀ ਨਾ ਲੱਗ ਜੇ ਸ਼ਰੀਰ ਨੂੰ। ਯਾਰ, ਹਵਾ ਲਗਾਣੀ ਜ਼ਰੂਰੀ ਬੋਤ ਏ। ਸ਼ਰੀਰ ਨੂੰ ਹਵਾ ਲਗਵਾਓ, ਥੋੜ੍ਹੀ ਜਿਸ ਤਰ੍ਹਾਂ ਕੈੰਦੇ ਨੇ ਨਾ, ਕੀ ਕੈਂਦੇ ਨੇ ਔਨਾਂ ਨੂੰ ਕਿ ਬਈ ਪਿੰਜਰੇ ਇਚ ਨੀ ਰੱਖਣਾ ਚਾਹੀਦਾ ਪੰਛੀਆਂ ਨੂੰ। ਸਰੀਰ ਵੀ ਸਾਡਾ ਪਿੰਜਰਾ ਈ ਏ ਔਨੂੰ ਕੱਪੜੇ ਇਨਾ ਤਰੀਕੇ ਦੇ ਨਾਲ ਰੱਖੋ ਔਨੂੰ ਵੀ। ਅੱ
ਹੂ ਹੂ ਹੂ ਔ ਤਾਂ ਹੈ ਹੀ ਹੈ। ਅਰੇ, ਅੱਜ-ਕੱਲ੍ਹ ਦੇ ਬੱਚੇ ਬੜੇ ਪਾ ਕੇ ਖੁਸ਼ ਟਾਈਟ-ਟਾਈਟ ਕੱਪੜੇ, ਇਨਾਂ ਜਿਨਸਾ ਪੁਆ ਲੋ ਟਾਈਟ-ਟਾਈਟ। ਖੁੱਲੀਆਂ ਜਿਨਸਾਂ ਪੁਆ ਦੋ, ਜਿਨਸਾਂ ਦਾ ਕਿੰਨਾ ਮੋਟਾ ਕੱਪੜਾ ਹੁੰਦਾ ਇਹਨਾਂ ਦਾ
ਹਮ ਚਲੋ ਹੁਣੇ ਤਾਂ ਫਿਰਰ ਵੀ ਬੈ ਉਹ ਆਈ ਹੋਈ ਹੈ ਬੈਲ ਬੋਟਮ, ਤਾਂ ਕੋਈ ਗੱਲ ਨ ਲੇਕਿਨ ਪਹਿਲੇ ਤਾਂ ਬਿਲਕੁਲ ਟਾਈਟ ਫਿਟਿੰਗ ਦੀ ਜੇੜੀ ਆਂਦੀ ਸੀਗੀ, ਜੀਨਸ ਪਾ ਕੇ ਬਿਲਕੁਲ ਸਾਂ ਈ ਨਾ ਮੈਂ ਹਾਂ, ਮੈਂ ਵੀ ਸੋਚਦੀ ਸੀ ਕਿ, ਹਾਏ ਰਬਾ ਏੱਨਾ ਟਾਈਟ। ਬਟਨ ਲਗਾ ਲੈਂਦੇ ਨੇ ਇੰਨੀ ਟਾਈਟ ਕਿਸ ਤਰ੍ਹਾਂ ਸਾਹ ਲੈਂਦੇ ਹੋਣਗੇ? ਮਤਲਬ, ਬੋਡੀ ਨੂੰ ਨਾ ਬਿਲਕੁਲ ਥੋੜਾ ਜਾ ਲੂੂਜਲੀ ਲੁਜ, ਕਪੜਾ ਟਾਈਟਲੀ ਲੂਜ ਕੱਪੜਾ ਪੈਨਣਾ ਪ ਪਾਣਾ ਇਹਦੇ।
ਹੈ ਹੀ ਹੈ।
ਦੇਖੋ, ਓਦਾਂ ਹੀ ਅਸੀਂ ਇ ਇ ਟਾਈਟ ਟਾਈਟ ਮਤਲਬ ਸਾਡੇ ਜਿਹੜਾ ਅੰਡਰ ਗਾਰਮੈਂਟਸ ਹੁੰਦੇ ਨੇ, ਔ ਵੀ ਟਾਈਟ ਹੋ ਗਏ। ਉੱਪਰੋਂ ਦੀ ਫੇਰ ਅਸੀਂ ਅ ਕੱਪੜੇ ਵੀ ਟਾਈਟ ਪਾ ਲਈਏ ਤੇ ਕਿੰਨੀ ਦਿੱਕਤ ਵਾਲੀ ਗੱਲ ਹੈ।
ਬਿਲਕੁਲ ਬਿਲਕੁਲ। ਮੈਨੂੰ ਤਾਂ ਸਰਦੀਆਂ ਦੇ ਵਿੱਚ ਅਸੀਂ, ਐਵੇ ਗ ਗਰਮੀ ਦੇ ਅਸੀਂ ਟੀਲੇ ਕੱਪੜੇ ਪਾ ਲੈਂਦੇ ਆਂ। ਗਰਮੀਆਂ ਸਾਨੂੰ ਗੁੱਦੜ-ਮੁੱਦੜ ਲਪੇਟਨਾ ਪੈਂਦਾ। ਨਰਲੀਿਆ ਓਵਲਿਆ
ਹਾਂ ਉਵੇ ਤੇ, ਗਰਮੀਆਂ ਸਰਦੀਆਂ ਚ ਕਿੰਨਾ ਕਿੰਨਾ ਪਾ ਪਾ ਕੇ ਫਿਰਦੇ ਨੇ ਲੋਕੀ ਅੱਛਾ ਮੈਂ ਗਰਮੀੀਆਂ ਸਰਦੀਆਂ ਵਿੱਚ, ਜ ਵੀ ਜਿਆਦਾ ਕੱਪੜਾ ਨਹੀਂ ਪਾ ਸਕਦੀ ਹੈਲੋ।
ਬੜੇ ਲੋਕੀ ਗੁੱਦੜ-ਮੁੱਦੜ ਪਾਂਦੇ ਨੇ।
ਬਿਲਕੁਲ ਉਸ ਤਾਂ ਬੰਦਾ ਦੇਖਦਾ ਹੀ ਨੀ, ਕੇੜਾ ਕੱਪੜਾ ਪਾ ਰਿਆ ਤੇ ਕੇੜਾ ਨਈ। ਅੰਦਰ ਜੋ ਮਰਜੀ ਪਾ ਕੇ ਕੁਮੀ ਚਲੋ। ਅੰਦਰ ਕੁਛ ਵੀ ਉੱਪਰੋਂ ਦੀ ਪਾਾਲੋ ਸੋਨੇ ਸ ਲੱਖੇ ਕੱਪੜੇ, ਸਰਦੀਆਂ ਦਾ ਇਹ ਬੜਾ ਫਾਇਦਾ ਇੱਕ
ਸਤੀਆ ਬਾਈ ਜਰ ਜੇੜਾ ਮਰਜੀ ਨਾ, ਹੋਏ ਅੰਦਰ ਈ ਪਾਨਾ ਪਾਈ ਚੱਲੋ। ਟੋਪ ਪਾੳ ਹੋਨਾਂ ਦੀਆਂ ਗੱਲ ਖਤਮ
ਹੋਰ ਕੀ, ਏਸ ਕਰਕੇ ਮੈਨੂੰ ਸਰਦੀਆਂ ਥੋੜ੍ਹੀ ਠੀਕ ਲੱਗਦੀਆਂ ਨੇ ਸਰਦੀਆ 'ਚ ਕਪੜਾ ਜੋ ਮਰਜੀ ਪਾ ਲ ਲੋ ਲੇਕਿਨ ਹੁਣ ਤਾਂ ਮੇਰੇ ਨਾਲ ਐਂ ਹੋ ਗਿਆ ਕਿ ਮੈਂ ਸਰਦੀਆਂ ਚ ਜ਼ਿਆਦਾ ਕੱਪੜੇ ਜਿਆਦਾ ਨੀ ਪਾ ਸਕਦੀ ਲੋਕੀ ਪੰਜ-ਪੰਜ, ਛੇ-ਛੇ ਕੱਪੜੇ ਪਾ ਕੇ ਫਿਰਦੇ ਨੇ। ਮੇਰੇ ਕੋਲੋਂ ਇੱਕ ਬੜੀ ਮੁਸ਼ਕਿਲ ਪਾਇਆ ਜਾਂਦਾ।
ਨਈ-ਨਈ, ਮੈਂ ਤੇ ਬੜੇ। ਪਾਉਦੀ ਹਾਂ।
ਪਤਾ ਮੈਂ। ਹਾਂਜੀ, ਹਾਂਜੀ ਹਾਂਜੀ, ਕੀ ਕਹਿ ਰਹੇ ਸੀ।
ਮੈਂ ਤੇ ਬਹੁਤ ਪਾਦੀ ਹਾਂ। ਮੈਂ ਬੜੇ ਮੋਟੇ ਮੋਟੇ ਕੱਪੜੇ ਪਾਉਦੀ ਹਾਂ। ਮੋਟਾ ਸੂਟ, ਥੱਲੇ ਇਨਰ ਸੂਟ, ਉਹਦੇ ਥੱਲੇ ਇਕ ਹੋਰ ਟੋਪ ਮੋਟੇ ਸੂਟ ਹ ਤੇ ਸਵੈਟਰ ਮੈਂ ਸਭ ਕੁੱਛ ਪਾ ਲੈਂਨੀ ਆ। ਜੋ ਮੇਰੇ ਹੱਥ ਅਂਦਾ, ਸਭ ਕੁਛ ਪਾ ਲੈਂਨੀ ਆਂ।
ਚਲੋ, ਚੰਗੀ ਗੱਲ ਐ। ਤਾਂ ਦੇਖੋ ਜੀ, ਮੈ ਕਿਸੇ ਕਿਸੇ ਨੂੰ ਸਰਦੀ ਜਾਦਾ ਲੱਗਦੀ ਏ, ਕਿਸੇ ਨੂੰ ਗਰਮੀ ਜਿਆਦਾ ਲੱਗਦੀ ਏ। ਹੁਣ ਮੇਰੀ ਮਦਰ ਇਨ ਲੋੋਅ ਸੀਗੀ ਨਾ ਮੈਨੂੰ ਲੱਗਦਾ ਕਿ ਉਹਨਾਂ ਦਾ ਹੀ ਪੌਖਾ ਮੈਨੂੰ ਪੈ ਗਿਆ। ਉਹਨਾਂ ਦੇ ਕੋਲ ਮੈਂ ਕਦੇ ਨਾ ਫੁਲ ਸਲੀਵ ਦੇ ਸਵੈਟਰ ਦੇਖੇ ਹੀ ਨਹੀਂ ਉਹਨਾਂ ਦੇ ਕੋਲ ਮੈਂ ਅਛਾ ਅੱਧੀ ਸਲੀਜ਼ਰ ਸਵੈਟਰ ਔਰ ਉਹ ਵੀ ਕੋਟਨ ਦਾ ਸੂਟ ਪਾ ਕੇ ਨਾ ਅੱਧੀ ਔ ਵੀ ਬੜੇ। ਜਦੋਂ ਬੜੀ ਗਰਮੀ ਪੈਂ, ਸਰਦੀ ਪੈਂਦੀ ਸੀ ਨਾ। ਤਾਂ ਔਨਾਂ ਦਾ ਅੱਧੀ ਅੱਧੀ ਬਾਜੂ ਵਾਲਾ ਸਵੈਟਰ ਨਿਕਲਦਾ। ਮੈ ਕੈੱਦੀ ਹਾਏ ਰਾਮ। ਮੰਮੀ ਨੂੰ ਗਰਮੀ ਨੀ, ਲੱਗਦੀ ਸਰਦੀ ਨੀ, ਲੱਗਦੀ ਹੋਰ ਅੱਜ ਔਈਯੋ ਹਾਲ। ਮੇਰਾ ਹੋਇਆ ਪਿਆ। ਸਾਰੀ ਦੁਨੀਆਂ ਇੰਨੇ ਨੇ ਕੱਪੜ ਪਾ ਕੇ ਕੁੱਮੇਗੀ ਮੇਰਾ ਇੱਕ ਸਵੈਟਰ ਬੜੀ ਮੁਸ਼ਕਿਲ ਨਿਕਲਦਾ ਐ।
ਹਾਂਜੀ ਆ
ਹੈਲੋ।
ਸਈ ਕੈ ਰੇ ਔ, ਸੇਰ ਤੇ ਕਪੜਾ ਏਥੇ ਸੇਰ, ਤੇ ਕਪੜਾ ਕੋਈ ਨੀ ਲੈ ਸਰਦੀ ਇਨੀ ਲਗਦੀ, ਠੰਡ ਇਨੀ ਲਗਦੀ।
ਜੋ ਮਿਲਦਾ ਟੋਪੀ ਸ਼ੋਪੀ ਪਾ ਛੱਡਦੀ ਆ ਚਲੋ ਜੇ, ਫੇਰ ਕਰਾਂਗੇ ਕਾਲ ਇਥੇ ਬਾਹਰ ਬਹੁਤ ਹਨੇਰੀ ਚੱਲਦੀ ਪਈ, ਓਕੇ ਜੀ ਸਤਿ ਸ੍ਰੀ ਅਕਾਲ-
ਕੈਸੇ ਹੋ